ਹੈਲੋ ਸਸ ਸ੍ਰੀ ਕਾਲ ਜੀ, ਕੀ ਹਾਲ ਹੈ।
ਵਧੀਆ-ਵਧੀਆ ਤੁਸੀਂ ਸੁਨਾਓ।
ਵਧੀਆ ਜੀ, ਹੋਰ ਕੀ ਕਰ ਰਹੇ ਹੋ?
ਬਸ ਕੁਝ ਨੀ ਹੁਣ ਚਾਹ ਪਾਣੀ ਪੀ ਕੇ ਹੱਟੇ ਹਾਂ।
ਅੱਛਾ ਹੋਰ ਬਸ ਮੈਂ ਵੀ ਹੁਣੇ ਕੇਕ ਵਗੈਰਾ ਬਨਾ
ਕੀ ਬਣਾਇਆ ਸੀ?
ਕੇਕ ਵਗੈਰਾ ਮੈਂ ਕਿਹਾ ਚਲੋ ਘਰ ਟਰਾਈ ਕਰਨੇ ਆ ਕੇਕ।
ਅੱਛਾ-ਅੱਛਾ ਵਧੀਆ ਫੇਰ।
ਹਾਂਜੀ
ਰਹਿੰਦੇ ਹੋ
ਹਾਂਜੀ
ਚੋਕਲੇਟ ਵਾਲਾ ਕਿ ਦੂਜਾ ਕੋਈ ਹੋਰ ਫਲੈਵਰ ਆ ਸਕੇ ਬਿਸਕਿਟ ਵਗੈਰਾ ਦਾ ਬ
ਨਹੀਂ ਨਹੀਂ ਥੋੜੇ ਦਿਨ ਹੋ ਗਏ ਮੈਂ ਤੀ ਨਾ ਮੈ ਟਰਾਈ ਕਰ ਦੀ ਸੀ ਬਟ ਉਹ ਸਹੀ ਨਹੀਂ ਸੀ ਬਣ ਰਿਹਾ ਅੱਜ ਮੈਂ ਸੂਜੀ ਦਾ ਟਰਾਈ ਕੀਤਾ ਤੂੰ ਕਾਫੀ ਸੋਫਟ ਬਣਿਆ ਮਤਲਬ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਸੀ
ਅੱਛਾ ਚਲੋ ਵਧੀਆ ਫਿਰ ਤੇ ਕਿਦਾਂ ਬਣਾਇਆ
ਆ ਟਲੀਂ ਸੂਜੀ ਨੂੰ ਮਿਕਸੀ ਚ ਚੰਗੀ ਤਰਾਂ ਗਰਿੰਡ ਕਰ ਲਿਆ ਬੈਟਰ ਟਾਈਪ ਬਣਾ ਲਿਆ ਹਾਂ ਬਸ ਜਿੰਨੀ ਸੂਜੀ ਸੀ ਉਨਾ ਈ ਕੱਪ ਮੈਂ ਕਰਡ ਦਾ ਪਾਇਆ ਦਹੀ ਦਾ ਪਾਇਆ ਇੱਕ ਜੀ ਦਹੀ ਪਾਇਆ ਉਸ ਤੋਂ ਬਾਅਦ ਕੋਕੋ ਪਾਊਡਰ ਪਾਇਆ ਓਦੇ ਵਿਚ ਵਨੀਲਾ ਐਸੰਸ ਥੋੜਾ ਬ ਬੇਕਿੰਗ ਪਾਊਡਰ ਬੇਕਿੰਗ ਸੋਡਾ ਹ ਸਮੇ ਮਿਕਸ ਕਰਕੇ ਹਲਕਾ ਜ ਓਇਲ ਪਾਇਆ। ਤੇ ਬਸ ਮਿਕਸ ਕਰਕੇ ਸਰਸੋਂ ਨ ਇੱਕ ਓਇਲ ਆਉਂਦਾ ਵੈਜੀਟੇਬਲਲ। ਉਹ ਹੁੰਦਾ ਹੀ ਕਦੇ ਵਾਸਤੇ ਐ। ਹਾਂਜੀ ਉਹ ਪਾ ਕੇ ਮਿਕਸ ਕਰਕੇ ਫੇਰ ਉਹਨੂੰ ਦੂਸਰੇ ਕਚ ਦੇ ਬਾਊਲ ਵਿੱਚ। ਪਾ ਕੇ ਫਿਰ ਨੂੰ ਮਾਈਕੋਵੇਵ ਕੀਤਾ ਕਾਫੀ ਅੱਛਾ ਬਣਿਆ ਵ।
ਅੱਛਾ।
ਹਾਂਜੀ। ਅੱਜ ਅੱਜ ਅੱਛਾ ਬਣਿਆ ਹਾਂਜੀ ਰੇਡੀ ਖਤਮ ਵੀ ਹੋ ਗਿਆ ਅੱਜ ਤੇ
ਅੱਛਾ ਖਾ ਵੀ ਲਿੱਤਾ।
ਖਤਮ ਹੋ ਬੱਚਿਆਂ ਨੇ ਖਾ ਲਿਓ ਕਹਿੰਦੇ ਚਾਚੀ ਬਹੁਤ ਟੇਸਟੀ ਬਣਾਇਆ।
ਵਧੀਆ ਫੇਰ ਜਆਇੰਟ ਫੈਮਲੀ।
ਜਇੰਟ ਫੈਮਲੀ ਏ।
ਅੱਛਾ ਮਤਲਬ ਦੇਵਰ ਨੇ ਜੇਠ ਜੀਏ।
ਹਾਂਜੀ ਜੇਠ ਭੀ ਹੈ ਜੀ ਹਾਂਜੀ। ਹਸਬੈਂਡ ਛੋਟੇ ਨੇ ਮੇਰੇ ਨਹੀਂ ਦੇਵਰ ਨੀ ਹੈ ਦੇਵਰ ਨੀ ਹੈ ਭਈਆ ਨੇ।
ਅੱਛਾ ਜਠਾਨੀ ਦੇ ਬੱਚੇ ਫਿਰ ਚਾਚੀ ਹੋ ਗਏ ਹਾਂ ਠੀਕ ਐ ਠੀਕ ਐ।
ਮੇਰੇ ਤਾਂ ਛੋਟਾ ਨ ਕੋਈ ਮੇਰੇ ਹਸਬੈਂਡ ਛੋਟੇ ਨੇ।
ਅੱਛਾ ਅੱਛਾ ਅੱਛਾ ਠੀਕ ਹੈ ਤੇ ਜੁਇੰਟ ਫੈਮਲੀ ਅਤੇ ਅਲੱਗ ਅਲੱਗ 'ਚ ਕੀ ਤੁਹਾਨੂੰ ਲੱਗਦਾ ਕਿ ਫ਼ਰਕ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਕੀ ਐ।
ਜੁਆਇੰਟ ਫੈਮਿਲੀ ਦਾ ਇਹ ਹੈਗਾ ਕਿ ਕਾਫ਼ੀ ਫਾਇਦੇ ਹੁੰਦੇ ਜੁਆਇੰਟ ਫੈਮਿਲੀ ਦੇ ਮਤਲਬ ਇੱਕ ਬੰਦਾ ਚੀਜ਼ ਇਕੱਠੇ ਇੰਜੋਏ ਕਰਦਾ ਹੈ ਜਆਇੰਟ ਫੈਮਲੀ ਚ ਸਿੰਗਲ ਫੈਮਲੀ ਚ ਥੋੜਾ ਬੰਦਾ ਕੱਲਾ ਇਕੱਲਾ ਰਹਿੰਦਾ।
ਹਾਂ ਇਹ ਤੇ ਹੈ ਵੀ।
ਤੇ ਅੱਜ ਦੀ ਪੈ ਜਾਂਦੇ ਇਕੱਲੇ ਰਹਿਣ ਦੀ ਜੁਆਇੰਟ ਹੁੰਦਾ ਕੀ ਮਤਲਬ ਸੁੱਖ ਦੁੱਖ ਵਿੱਚ ਬੜਾ ਕੰਮ ਆਉਂਦੇ ਨੇ।
ਹਮ ਬੰਦਾ ਇਹ ਵੀ ਚੱਲ ਦਰਾਣੀ ਥੋੜੇ ਦਿਨ ਜਾਵੇ ਤੇ ਜੇਠਾਣੀ ਸੰਭਾਲ ਲੈਂਦੇ ਜਠਾਣੀ ਚ ਆਵੇ ਤੇ ਦਰਾਣੀ ਸੰਭਾਲ ਲੈਂਦੀ ਏ। ਭੈਣਾਂ ਬਨ ਕੇ ਰੋ ਤੇ ਸਭ ਕੁਛ ਐ।
ਹਾਂਜੀ।
ਅੱਛੀ ਗੱਲ ਐ ਹੋਰ ਸਾਸੂ ਮੰਮਾ ਇੱਥੇ ਹੀ ਨੇ?
ਹਾਂਜੀ ਮੰਮਾ ਵੀ ਨਾਲ ਮਤਲਬ ਅੱਛੇ ਮੰਮਾ ਨਾਲ ਰ ਹਾਂਜੀ ਹਾਂਜੀ ਅ ਅਸੀ ਬਿਲਕੁਲ ਜੀ। ਅਸੀਂ ਕੋਣ ਹੁੰਦੇ ਹਾਂ ਰੱਖਣ ਵਾਲੇ ਉਹ ਸਾਨੂੰ ਰੱਖਣਗੇ, ਹਾਂਜੀ। ਹਾਂਜੀ।
ਅਗਰ ਇਹ ਚੀਜ਼ ਸਾਰੇ ਸੋਚ ਲੈਣ ਤੇ ਵਿਰਧ ਆਸ਼ਰਮ ਹੀ ਬੰਦ ਹੋ ਜਾਣ।
ਬਿਲਕੁਲ ਜੀ ਬਿਲਕੁਲ ਇਹ ਸੋਚ ਹਰ ਇੱਕ ਦੀ ਨੀ ਨਾ ਹੁੰਦੀ।
ਸੋਚ ਹਰ ਇੱਕ ਦੀ ਨੀ ਆਉਂਦੀ ਸਹੀ ਗੱਲ ਹੁਣ ਪਿੱਛੇ ਆਈ ਸੀ ਕੱਲ। ਪਰਸੋਂ ਖ਼ਬਰ ਆਈ ਸੀ ਕਿ ਅੱਸੀ ਸਾਲ ਦੀ ਮਾਂ ਨੂੰ ਮੁੰਡਾ ਬੱਸ ਸਟੈਂਡ ਤੇ ਛੱਡ ਗਿਆ ਸੀ ਸਾਰੀ ਜ਼ਿੰਦਗੀ ਮਾਂ ਪਿਓ ਆਪਣੇ ਬੱਚਿਆਂ ਨੂੰ ਸੰਭਾਲਦੇ ਨੇ ਤੇ ਬੱਚਿਆਂ ਕੋਲ ਇੱਕ ਮਾਂ ਔਰ ਇੱਕ ਬਾਪ
ਉਹ ਨਾ ਇੱਕ ਮਾਂ ਪਿਓ ਨੇ ਦਸ-ਦਸ ਬੱਚੇ ਵੀ ਸੰਭਾਲ
ਸੰਭਾਲਦੇ ਨੇ ਇੱਕ ਮਾਂ ਨੀ ਸੰਭਾਲ ਸਕਦੇ ਦੇਖੋ ਅਗਰ ਸੰਭਾਲਣਗੇ ਤੇ ਕਹਿਣ ਗੇ ਦਸ ਦਿਨ ਵੱਡੇ ਕੋਲ ਰਹਿ ਦਸ ਦਿਨ ਛੋਟੇ ਕੋਲ ਰਹਿ ਉਹਨਾਂ ਨੂੰ ਵੀ ਵੰਡੀ ਪਾ ਦਿੰਦੇ ਨੇ ਮਾਂ-ਪਿਓ ਨੂੰ ਹੀ ਵੱਖ ਕਰ ਦਿੰਦੇ ਨੇ। ਬਸ ਕੀ ਕਹਿ ਸਕਦੇ ਹਾ। ਕਰ ਲਏ ਪਰ ਐ ਵੀ ਆ ਕਿ ਆਪਣੇ ਬੱਚਿਆਂ ਨੂੰ ਬੰਦਾ ਆਪਣੀ ਅੱਛੀ ਪਰਵਰਿਸ਼ ਦੇਵੇ ਕਿਉਂ ਏਦਾਂ ਦਾ ਕੰਮ ਨਾ ਕਰੇ ਬਾਕੀ ਫੇਰ ਉਹੀ ਕਿਸਮਤ ਤੇ ਜਾ ਕੇ ਗੱਲ ਬਹਿੰਦੀ ਹੈਗੀ।
ਹਾਂਜੀ, ਬਾਕੀ ਉਹ ਉਪਰੋਂ ਸਭ ਲਿਖਿਆ ਆਇਆ ਬਾਬਾ ਜੀ ਨੇ ਜੋ ਕਰਨਾ। ਕਰਨਾ, ਇਥੇ ਅਸੀਂ ਬਸ ਕਠਪੁਤਲੀ ਹੈਗੇ ਆ, ਉਹਨਾਂ ਦੇ ਹੱਥਾਂ ਦੀ। ਕਹਿ ਤੇ ਦਿੰਦੇ ਕਿ ਅੱਸੀ ਕੀਤਾ ਬਟ, ਅਸੀ ਕੁਛ ਨੀ ਕਰਦੇ ਉਹ ਕਰਵਾਣ ਵਾਲੇ ਬੈਠੇ ਨੇ, ਹਾਂਜੀ। ਹਾਂਜੀ, ਕੁਛ ਵੀ ਅਸੀਂ ਅੱਛਾ ਕਰੀਏ, ਬੁਰਾ ਕਰੀਏ, ਸਭ ਉਹ ਕਰਵਾਣ ਵਾਲੇ ਬੈਠੇ ਦੇ ਨੇ।
ਪਰ ਇਹ ਵੀ ਚੀਜ਼ ਨਾ, ਇਹ ਵੀ ਚੀਜ਼, ਕੋਈ-ਕੋਈ ਸਮਝਦਾ ਹੈਗਾ। ਹਰ ਕੋਈ ਨੀ ਸਮਝ ਸਕਦਾ ਹੈਗਾ, ਕੋਈ ਟਾਈਮ ਵਿੱਚ ਈਗੋ ਬੜੀ ਹੁੰਦੀ ਕਿ ਮੈਂ ਕੀਤਾ, ਮੈਂ ਕੀਤਾ, ਮੈਂ ਬਣਾਇਆ ਘਾਰ। ਐ ਨੀ ਪਤਾ ਕਿ ਕੀਤਾ ਤੁਸੀਂ ਕੁਛ ਨੀ ਜੋ ਕਰਾਇਆ, ਪ੍ਰਮਾਤਮਾ ਨੇ ਕਰਾਇਆ, ਔਰ ਅਗਰ ਜਦ-ਜਦ ਜਾਓਗੇ ਤੇ ਨਾ ਤੁਹਾਡੀ ਕੋਠੀਆਂ ਜਾਏ, ਨਾ ਤੁਹਾਡੀ
ਕੁਛ ਨਹੀਂ ਜਾਣਾ, ਖਾਲੀ ਆਏ ਸੀ, ਖਾਲੀ ਜਾਣਾ ਐ। ਲੋਕੀ ਮੈਂ-ਮੈਂ-ਮੈਂ-ਮੈਂ ਕਰਦੇ ਨੇ ਬਸ, ਬਟ ਮੈਂ ਚ ਕੁਛ ਨੀ ਰੱਖਿਆ।
ਪਰ ਕਰਦੇ ਨੇ ਲੋਕ, ਬਹੁਤ ਕਰਦੇ ਨੇ।
ਹਾਂਜੀ।
ਚਲੋ ਉਹਨਾਂ ਦੇ ਕਰਮ ਉਹਨਾਂ ਨਾਲ, ਸਭ ਦੇ ਕਰਮ ਆਪਣੇ-ਆਪਣੇ ਨਾਲ ਨੇ। ਜੋ ਅੱਛਾ ਕਰੇਗਾ ਓ ਆਪਣੇ ਲਈ ਕਰੇਗਾ, ਜੋ ਬ-ਬੁਰਾ ਕਰੇਗਾ, ਉਹ ਵੀ ਆਪਣੇ ਲਈ ਕਰੇਗਾ। ਕਿਸੇ ਲਈ ਤਾਂ ਕਿਸੇ ਨੇ ਕੁਛ ਕਰਨਾ ਨੀ ਹੈਗਾ। ਹਾਂ ਉਹ ਤੇ ਹੈ ਈ ਐ। ਮੈਂ ਕਰਾਂਗੀ ਆਪਣੇ ਵਾਸਤੇ ਕਰ ਰਹੀ ਆ, ਤੁਸੀਂ ਕਰੋਗੇ ਤਾਂ ਤੁਸੀਂ ਆਪਣੇ ਵਾਸਤੇ ਕਰ ਰਹੇ ਓ, ਨਾ ਤੁਸੀਂ ਮੇਰੇ ਵਾਸਤੇ ਕਰ ਰੇ, ਨਾ ਮੈਂ ਤੁਹਾਡੇ ਵਾਸਤੇ ਕਰ ਦੀਆ, ਬਾਕੀ ਤੇ ਗੱਲਾਂ ਨੇ ਜਿੰਨੀ ਵਧਾਏ ਜਾਓ ਓਹਨੀ ਵਧੀ ਜਾਂਦੀ ਏ।
ਬਿਲਕੁਲ। ਹੋਰ ਕੁ, ਬਸ ਕੁਛ ਆਪਣਾ ਆਹ, ਸਕੂਲ ਜਾਂ ਕਾਲਜ ਦੀ ਕੁੱਛ ਯਾਦਾਂ ਵਗੈਰਾ। ਮਲਵਿਸ਼ ਉਹ ਕੁਛ ਹੈ ਜੀ ਤੁਹਾਡੇ?
ਬਸ ਸਕੂਲ ਦਾ ਈ ਏ, ਸਕੂਲ ਚ ਮਸਤੀ-ਮੁਸਤੀ ਕਰਦੇ ਆ, ਭੈਣ ਭਰਾ ਜਾਂਦੇ ਸੀ ਇਕੱਠੇ ਠੇ, ਆਪਣਾ ਕੱਠੇ ਜਾਂਦੇ ਸੀ, ਕੱਠੇ ਇਕੱਠੇ ਆਦੇ ਸੀ, ਬਸ ਉਹ ਫੀਲਿੰਗ ਤੇ ਹੁਣ ਨੀ ਵਾਪ
ਹਾਂਜੀ ਜੀ।
ਉਹ ਨੀ ਆਪ
ਅਸੀਂ ਵੀ ਜੌ, ਹਾਂਜੀ ਪਹਿਲੇ ਮੇਰੀ ਵੀ ਜੁਆਇੰਟ ਫੈਮਲੀ ਹੁੰਦੇ ਸੀ। ਅਸੀਂ ਵੀ ਸਾਰੇ ਭੈਣ-ਭਰਾ ਇਕੱਠੇ ਜਾਂਦੇ ਹੁੰਦੇ ਸੀ, ਬੜਾ ਮਜ਼ਾ ਆਂਦਾ ਸੀ। ਇਕੱਠੇ ਸਕੂਲ ਇੱਕੋ ਰਿਕਸ਼ੇ ਤੇ ਬੈਠ ਕੇ ਜਾਣਾ।
ਹੂੰ
ਕਿਨਾ
ਉਹ ਤੇ ਹੈ ਈ ਐ। ਪਹਿਲੇ ਵਾਲੀ ਚੀਜ਼ਾਂ ਨੀ, ਹੁਣ ਨਾ ਪਹਿਲੇ ਵਾਲੇ ਰਿਸ਼ਤੇਦਾਰ ਰਹਿ ਗਏ ਨੇ। ਨਾ ਪਹਿਲੇ ਵਾਲੇ ਓ ਬ ਬਚਪਨਾ ਰਹਿ ਗਿਆ, ਪਹਿਲੇ ਬਚਪਨ ਚ ਜਾਂਦੇ ਸੀ, ਨਾਨੀ ਘਰ ਜਾਓ ਪੰਦਰਾਂ-ਪੰਦਰਾਂ, ਵੀਹ-ਵੀਹ ਦਿਨ ਲਗਾ ਕੇ ਆਓ।
ਬਿਲਕੁਲ।
ਹੋਰ ਮਾਸੀ ਦੇ ਬੱਚੇ, ਪੰਜ ਮਾਸੀਆਂ ਨੇ, ਚਾਰ ਮਾਸੀਆਂ ਮੇਰੀ। ਪੰਜਵੀਂ ਮੇਰੀ ਮੰਮੀ ਐ ਮਤਲਬ। ਪੰਜ ਭੈਣਾਂ ਨੇ। ਸਾਰਿਆਂ ਨੇ ਇਕੱਠੇ ਹੋ ਜਾਣਾ ਨਾਨਕੇ ਜਾ ਕੇ ਉੱਥ-ਊਛਲ ਕੂਦ ਕਰਨੀ ਰਾਤੀ ਬਾਰਾਂ-ਬਾਰਾਂ ਵਜੇ ਉੱਥੇ ਅਮ ਅੰਮ੍ਰਿਤਸਰ ਚ ਕੰਪਨੀ ਬਾਗ ਹੈਗਾ।
ਅੱਛਾ।
ਉੱਥੇ ਜਾਂਦੇ ਸੀ, ਰਾਤੀ ਬਾਰਾਂ-ਬਾਰਾਂ ਵਜੇ। ਕਿਉਂਕਿ ਅੰਬਰਸਰ ਤੇ ਵੈਸੇ ਵੀ ਦੋ-ਦੋ ਵਜੇ ਤੱਕ ਤੇ ਸਾਰਾ ਦਿਨ ਨੀ ਬਸ ਸਾਰੀ ਰਾਤ ਈ ਚੱਲਦਾ ਈ ਰਹਿੰਦਾ ਸੀ, ਹੁਣ ਵੀ ਚੱਲਦਾ ਐ। ਗੋਲਡਨ ਟੈਂਪਲ ਚਲੇ ਗਏ, ਪੈਦਲ-ਪੈਦਲ ਚਲੇ ਜਾਂਦੇ ਹੁੰਦੇ ਸੀ, ਮਸਤੀਆਂ ਕਰਦੇ ਹੋਏ। ਪਹਿਲੇ ਵਾਲੀ ਚੀਜ਼ਾਂ ਹੁਣ ਨਹੀਂ ਰਹੀਆਂ, ਹੁਣ ਨਾ ਉਹ ਨਾਨ ਕੇ ਰਹੇ ਨੇ ਪਹਿਲੇ ਵਰਗੇ, ਕਿਉਂਕਿ ਹਰ ਕੋਈ ਆਪਣੀ-ਆਪਣੀ ਲਾਈਫ ਚ ਏਨਾ ਬੀ ਜੀ ਹੋ ਗਿਆ ਕਿਸੀ ਕੋਲ ਟਾਈਮ ਈ ਨਈ ਹੈਗਾ
ਬਿਲਕੁਲ
ਪਹਿਲੇ ਵਾਲੀ ਗੱਲਾਂ ਤੇ ਖਤਮ ਈ ਹੋ ਗਈਆਂ ਨੇ ਹੁਣ ਤੇ ਐਸੀ ਐੱਪ ਐ ਓਨਲਾਈਨ ਮਿਲ ਲੋ
ਹਾਂਜੀ ਅੱਜ ਕੱਲ ਵੀ ਓਨਲਾਈਨ ਦਾ ਵੀਡੀਓ ਕਾਲਿੰਗ ਦਾ ਹੋ ਗਿਆ ਕਿ ਦੂਰ ਬੈਠੇ ਵੀ ਫਾਇਦਾ ਐਹ ਵੀ ਔਨਲਾਈਨ ਦਾ ਕਿ ਦੂਰ ਬੈਠੇ ਨੇ ਤੇ ਵੀਡੀਓ ਕਾਲ ਤੇ ਗੱਲ ਕਰ ਲੋ।
ਉਹੀ ਤੇ ਕਹਿ ਰਹੀ ਹਾਂ ਨਾ-ਨਾ ਹੁਣ ਨੀ ਆ ਹੁਣ ਜ ਤੁਸੀਂ ਲੰਦਨ ਬੈਠੇ ਹੋ ਤਾਂ
ਹਾਂਜੀ ਇੱਧਰ ਕਿੱਧਾਂ ਕੋਲ ਹੀ ਬੈਠੇ ਨੇ ਅੱਜ-ਕੱਲ ਉਹ ਹੈ ਹੀ ਨੀ ਪਹਿਲੇ ਹੁੰਦਾ ਸੀ ਕਿੰਨੇ-ਕਿੰਨੀ ਦੇਰ ਗੱਲਾਂ ਨਹੀਂ ਹੁ ਯਾ ਜਿਸ ਤ ਵਟਸਐਪ ਆਇਆ ਉਦਾ ਬਹੁਤ ਈ ਫਾਇਦਾ ਹੋ ਗਿਆ
ਬਹੁਤ ਬਹੁਤ ਅੱਛਾ ਹੋਆ ਪਰ ਐਹ ਵੈ ਨਾ ਯੂਜ ਵੀ ਸਹੀ ਐ ਔਰ ਅਨਯੂਜ ਵੀ ਐ।
ਹਾਂਜੀ ਹਾਂਜੀ
ਪਰ ਅੱਛੇ ਤਰ੍ਹਾਂ ਯੂਜ ਕਰੋ ਜੋ ਚੀਜ਼ ਕਰਨ ਵਾਲੀ ਏ
ਬਿਲਕੁਲ
ਹਰ ਕੋਈ ਆਪਣੇ ਆਪਣੀ ਸਾਬ ਚ ਲੱਗਿਆ ਈ ਰਹਿੰਦਾ ਹੈਗਾ ਆ ਚਲੋ ਜੋ ਹੈ ਜੋ ਟਾਈਮ ਨਿਕਲ ਗਿਆ ਉਹ ਵੀ ਠੀਕ ਐ। ਜੋ ਹੁਣ ਨਿਕਲ ਰਿਹਾ ਵੀ ਠੀਕ ਐ। ਜੋ ਅੱਗੋਂ ਨਿਕਲੇਗਾ ਉਹ ਵੀ
ਹਾਂਜੀ ਬਿਲਕੁਲ ਸਭ ਅੱਛਾ ਈ, ਸਬ ਨਾਲ ਅੱਛਾ ਈ ਐ ਬਿਲਕੁਲ
ਜਿੱਦਾਂ ਹੈ ਠੀਕ ਐ ਹੋਰ ਤੁਸੀਂ ਤੁਹਾਡੇ ਕੋਈ ਸਕੂਲ ਦੀ ਐਸੀ ਕੁਛ
ਮੇਰੇ ਸਕੂਲ ਦੀ ਹਾਂਜੀ ਮੈਮਰੀ ਕਾਫੀ ਐ ਮਤਲਬ ਮੈਨੂੰ ਫਰੈਂਡਸ ਵੀ ਬਹੁਤ ਯਾਦ ਆਦੇ ਕਈ ਵਾਰੀ ਬੈਠੇ ਜਿਦਾ ਇੰਸਟਾਗ੍ਰਾਮ ਤੇ ਦੇਖੋ ਰੀਲਜ਼ ਵਗੈਰਾ ਤੇ ਉਹ ਦਿਖਾਉਂਦੇ ਨੇ ਪੁਰਾਣਾ ਟਾਈਮ ਇਸ ਤਾ ਸੀ, ਸਕੂਲ ਟਾਈਮ ਇਸ ਤਰਾ ਸੀ ਬਾਰਿਸ਼ ਤੇ ਸਕੂਲ ਟਾਈਮ ਅੱਛਾ ਦਾ ਲੱਗਣਾ ਕਲਾਸਿਸ ਅੰਦੇ ਰੋਣਾ ਤੇ ਉਹ ਚੀਜ਼ ਕਈ ਵਾਰੀ ਹੁੰਦਾ ਵੀ ਸੀ ਐਕਚੁਲ ਚ ਵੀ ਸਾਡੇ ਨਾਲ ਤੇ ਉਹ ਚੀਜ਼ ਮੈ ਬੜੀ ਮਿਸ ਕਰਨੀ ਆ ਕਿ ਹਾਏ ਕਾਸ਼ ਏਹ ਟਾਈਮ ਵਾਪਿਸ ਆ ਜਾਏ ਟਾਈਮ ਰੁਕ ਜਾਏ ਅਸੀ ਸਕੂਲ ਚਲੇ ਜਾਵਾਂ ਮੈਂ ਉਸ ਤਰਾ ਬਾਰਿਸ਼ ਆਏ, ਟੀਚਰ ਐਬਸੈਂਟ ਹੋਣ ਅਸੀਂ ਇੰਜੋਏ
ਇੰਜੋਏ ਕਰੀਏ ਆਹੀ ਚੀਜ਼ਾਂ ਹੁੰਦੀਆਂ ਨੇ
ਇਹ ਚੀਜ਼ ਬਹੁਤ ਮੈਂ ਕਈ ਵਾਰੀ ਮਿਸ ਕਰਨੀ ਆ
ਜਿਸ ਦਿਨ ਟੀਚਰ ਨੀ ਆਦੇ ਨਾ, ਅੱਜ ਮੈਥ ਦਾ ਟੀਚਰ ਨੀ ਆਇਆ ਸਾਰੇ ਸਕੂਲ ਚ ਬੱਚਿਆਂ ਰੌਲਾ ਪਾ ਦੇਣਾ ਓ ਹੋ-ਹੋ ਮਜ਼ਾ ਆ ਗਿਆ ਅੱਜ ਮੈਡਮ ਨੀ ਆਈ ਆ, ਸਰ ਨੀ ਆਇਆ
ਇਹ ਜਿੱਦਾਂ ਬਚਪਨ ਚ ਅਸੀਂ ਤਾਂ ਸਾਰੇ ਇਕੱਠੇ ਬੈਠ ਕੇ ਟੀਵੀ ਦੇਖਦੇ ਸੀ, ਖੇਲਦੇ ਸੀ ਤੇ ਬਾਰਿਸ਼ ਆਂਦੀ ਸੀ ਕੀ ਸ ਤਰਾ ਸਾਰੇ ਇੰਜੋਏ ਕਰਦੇ ਉਹ ਸਭ ਕੁਛ ਦਿਖਾਦੇ ਨਾ ਬਿਲਕੁਲ ਏਦਾ ਲਗਦਾ ਯਾਦਾਂ ਤਾਜ਼ਾ ਹੋ ਗਈਆਂ ਸਾਡੀਆਂ।
ਪਹਿਲੇ ਸਾਡੇ ਚਾਚੇ ਤਾਏ ਸੀ, ਇੱਕੋ ਹੀ ਟੀਵੀ ਹੁੰਦਾ-ਹੁੰਦਾ ਸੀ ਅਸੀਂ ਸਾਰਿਆਂ ਨੇ। ਚਾਚੇ ਦੇ ਬੱਚੇ ਸੀ, ਚਾਰ ਕੁੜੀਆਂ ਸੀ, ਇੱਕ ਮੁੰਡਾ ਸੀ, ਪੰਜ ਉਹਨਾਂ ਦੇ ਹੋ ਗਏ ਤਿੰਨ ਅਸੀਂ ਭੈਣ ਭਰਾ ਅੱਠ ਜਣੇ ਮੰਮੀ, ਪਾਪਾ, ਤਾਇਆ, ਤਾਯੀ ਸਾਰੇ ਇੱਕ ਟੀਵੀ ਚ ਬਹਿ ਕੇ
ਹਾਂਜੀ, ਬੜਾ ਮਜ਼ਾ ਆਉਂਦਾ ਉਹ ਚੀਜ਼ ਅੱਜ ਅੱਜਕਲ੍ਹ ਸਭ ਅਲੱਗ-ਅਲੱਗ ਬੈਠੇ ਹੈ, ਹਰ ਇਕ ਦੇ ਰੂਮ ਚ ਟੀਵੀ ਲੱਗਿਆ ਹੈ। ਹਰ ਇੱਕ ਦੇ ਕੋਲ ਫੋਨ ਹੈ। ਆਪਣੇ ਕੋਈ ਇਕੱਠੇ ਵੀ ਬੈਠੇ ਹੋਣਗੇ ਤਾਂ ਵੀ ਆਪਣੇ-ਆਪਣੇ ਫੋਨ ਲੱਗੇ ਹੋਣਗੇ।
ਕੋਈ ਗੱਲ ਹੀ ਨੀ ਕਰਦਾ ਇੱਕ ਦੂਜੇ ਨਾਲ ਕੋਈ ਗੱਲ ਹੀ ਨੀ ਕਰਦਾ ਆਪਣੇ, ਉਹ ਆਪਣੀ ਰੀਲਾ ਚਲਾ ਰਿਹਾ ਉਹ ਰੀਲਾ ਚਲਾ ਰਿਹਾ ਹੈ ਉਹ ਆਪ ਵਟਸਐਪ ਲੱਗਾ ਹੋਇਆ ਵੇ ਮਤਲਬ ਭੈਣ-ਭਰਾ ਮਾਂ-ਪਿਓ ਸਾਰੇ ਇਕੱਠੇ ਬੈਠੇ ਹੋਣਗੇ ਨਾ। ਪਰ ਮਜਲ ਹੈ ਕਿ ਇਹ ਫੋਨ ਚਲਾ, ਮਤਲਬ ਉਹ ਆਪਣੇ ਆਪਸ ਚ ਗੱਲ ਕਰ ਲੈਣਗੇ।
ਸੇਮ, ਬਸ ਇੰਸਟਾਗ੍ਰਾਮ ਫੇਸਬੁਕ।
ਹੁਣ ਸਾਡੇ ਹੈਗੇ ਨੇ ਮੈਂ, ਮੈਂ ਆਉਂਦੀ ਹਾ ਡਿਊਟੀ ਤੋਂ ਘਰ ਮੈਂ ਫੋਨ ਚਲਾਵਾਂਗੀ ਮੇਰੀ ਕੁੜੀ ਮੇਰਾ ਫੋਨ ਕਹੈਗੀ ਕਹਤੀ ਰੱਖੋ ਯਹਾ ਪੇ ਫੋਨ ਸਾਰਾ ਦਿਨ ਕੇਂਦੀ ਤੁਸੀ ਫੋਨ ਚਲਾਉਂਦੇ ਨੀ? ਹੁਣ ਘਰ ਆਏ ਹੋ ਹੁਣ ਸਾਡੇ ਨਾਲ ਗੱਲਾਂ ਗੁੱਲਾ ਕਰੋ ਮੈਂ ਕਿਹਾ ਤੂੰ ਰੋਟੀ ਬਣਾ ਰਹੀ ਕੀ ਗੱਲ ਮੈਂ ਫੋਨ ਦੇਖਲਾ ਥੋੜ੍ਹਾ ਜਿਹਾ, ਕਹਿੰਦੀ ਨਾ! ਫੋਨ ਰੱਖੋ ਸਾਈਡ ਚ ਮੈਂ ਆਪਣਾ ਵੀ ਰੱਖ ਰਹੀ, ਤੁਸੀਂ ਆਪਣਾ ਵੀ ਰੱਖੋ ਗੱਲ ਕਰੋ ਥੋੜ੍ਹੀ ਦੇਰ ਨਾ ਘਰ ਨੂੰ ਵੀ ਟਾਈਮ ਦਿਆ ਕਰੋ ਮੈਂ ਕਿਹਾ ਕੇਹਂਦੀ ਤੇ ਪਈਆਂ ਹੋਰ ਕਿਵੇਂ ਦਵਾਂ ਹੁਣੇ ਤੂੰ ਆਉਣਾ ਹੁਣ ਤੂੰ ਮਸਤ ਮੈਨੂੰ ਪਤਾ ਤੂੰ ਹੁਣ ਛੇੜਾ ਖਾਨੀ ਕਰਨੀ ਮੇਰੇ ਨਾਲ
ਬਿਲਕੁੱਲ ਇਹ ਹੈ ਲੜਾਈ। ਹੁੰਦੀ ਹੈ, ਇਹੀ ਮਸਤੀਆਂ ਹੁੰਦੀ ਹੈ ਬਾਅਦ ਚ ਬੱਚੇ ਵੱਡੇ ਹੋ ਜਾਣ ਫੇਰ?
ਹੁਣ ਅੱਜ ਮੰਡੇ ਹੈ ਅੱਜ ਮੇਰਾ ਉਫੇ ਹੈ ਅੱਜ ਮੈਂ ਸਾਰਾ ਦਿਨ ਘਰ ਆ।
ਅੱਛਾ
ਤੇ ਹੁਣ, ਕੜੀ ਚਾਵਲ ਬਣਾਏ ਸੀ ਜਵਾਈ ਆਇਆ ਸੀ ਮੇਰਾ ਅਸੀਂ ਆਪਸ ਚ ਲੱਗੇ ਰਹੇ ਆ ਮਸਤ।
ਅੱਛਾ, ਅੱਛਾ ਬੇਟੀ ਮੈਰਿਡ ਤੁਹਾਡੀ ਹੋਣ। ਅੱਛਾ-ਅੱਛਾ ਓਕੇ-ਓਕੇ।
ਹਮ, ਬੇਬੀ ਹੈ ਨਾ ਛੋਟਾ ਜਿਹਾ। ਮੇਰੀ ਦੋ ਬੇਟੀਆਂ ਨੇ ਇੱਕ ਬੇਟਾ ਹੈ।
ਓਕੇ-ਓਕੇ ਮੇਰੀ ਵੀ ਦੋ ਬੇਟੀਆਂ ਨੇ, ਹਾਂਜੀ।
ਮੇਰੀ ਇੱਕ ਬੇਟੀ ਹੈਗੀ ਹੈ। ਬਾਈ ਤੇਈ ਸਾਲ ਦੀ ਵੱਡੀ, ਜਿਦੀ ਮੈਰਿਜ ਜਿਦੀ ਮੈਂ ਅਠਾਰਾਂ ਸਾਲ ਚ ਮੈਰਿਜ ਕਰਤੀ ਸੀ। ਬਸ, ਥੋੜ੍ਹੀ ਫੈਮਿਲੀ ਚ ਪ੍ਰੋਬਲਮ ਵਗੈਰਾ ਸੀ ਹਸਬੈਂਡ ਦਾ ਮਤਲੱਬ ਹੁੰਦਾ ਸੀ ਤੇ ਫਿਰ ਉਹ ਕਰਤਾ ਸੀ ਮੈਂ ਕਿਉਂਕਿ ਬਾਹਰ ਰਹਿੰਦੀ ਸਾਰਾ ਦਿਨ ਫਿਰ ਬੱਚਿਆਂ ਤੁਹਾਨੂੰ ਪਤਾ, ਅੱਜ-ਕੱਲ੍ਹ ਦੇਖ-ਰੇਖ ਕਰਨੀ ਥੋੜ੍ਹੀ ਮੁਸ਼ਕਿਲ ਹੋ ਜਾਂਦੀ ਹੈ। ਤੇ ਉਹ ਮੁੰਡਾ ਅੱਛਾ ਮਿਲਿਆ ਸੀ ਕਰ ਦਿੱਤੀ। ਬਹੁਤ ਅੱਛਾ ਮੁੰਡਾ ਹੈ ਸਾਡਾ।
ਹਾਂਜੀ
ਚਲੋ ਮੈਨੂੰ ਕੋਲ ਆ ਰਹੀ ਕਰਨੀ ਵੀ ਤੁਹਾਨੂੰ, ਸਤਿ ਸ੍ਰੀ ਅਕਾਲ ਜੀ।